ਹੈਲੋ ਭਾਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੇ।
ਵਧੀਆ-ਵਧੀਆ ਤੁਸੀ ਸੁਣਾਓ।
ਹੋਰ ਵਧੀਆ ਭਾਜੀ ਤੁਸੀ ਸੁਣਾਓ ਹੋਰ ਠੀਕ ਠਾਕ।
ਵਧੀਆ-ਵਧੀਆ ਹੋਰ ਕੀ ਖਾਧਾ ਪੀਤਾ ਅੱਜ।
ਅਰੇ ਭਾਈ ਅਸੀਂ ਪਤਾ ਛੋਲੇ ਭਟੂਰੇ ਪਾ ਕੇ ਖਾਧੇ ਸਵੇਰੇ ਛੋਲੇ ਭਟੂਰੇ।
ਬਜ਼ਾਰ ਚਲੇਗੇ ਸੀ।
ਦੁਪੈਰ ਨੂੰ ਫੇਰ ਰੋਟੀ ਖਾਨ ਦਾ ਮਨ ਨੀ ਕੀਤਾ, ਛੋਲੇ-ਭਠੂਰੇ, ਭਠੂਰੇ ਈ ਏਨੀ ਲੇਟ ਖਾਧੇ ਸੀ। ਗਿਆਰਾਂ ਕੁ ਵਜੇ ਨਾਲ, ਨੌ ਵਜੇ ਉੱਠ ਨੌ ਵਜੇ ਅਪਨਾ ਓੱਠ ਇੱਥੋ ਬਜਾਰੋਂ ਖਾ ਲੇ ਭਠੂਰੇ-ਛੋਲੇ
ਹੂੰ।
ਹੁਣ ਤਾਂ ਖਾ ਕੇੇ ਰੋਟੀ ਰਾਤ।
ਹੁਣ ਰੋਟੀ ਖਾ ਕੇ ਹਟੀ ਆ ਤੁਹਾਨੂੰ ਫੋਨ ਲਾਇਆ ਮੈਂ ਕਿਹਾ ਹਾਲ ਚਾਲ ਪੁੱਛ ਲਈਏ ਭਰਾ ਦਾ। ਠੀਕ ਠਾਕ ਆ ਹਾਂਜੀ। ਹੋਰ ਸੁਣਾਓ ਕੀ ਕਰਦੇ ਪਏ ਜੇ।
ਬਹ ਦੋ ਮਿੰਟ ਹੁਣ ਬੈਠੇ ਸੀ।
ਤੁਸੀਂ ਬੈਠੇ ਹੋਰ ਸੁਣਾਓ ਫੇਰ। ਠੀਕ ਠਾਕ।
ਤੁਸੀ ਭਾਜੀ ਕੱਲ ਗੱਲ ਕਰਦੇ ਪੇ ਸੀ ਨਾ ਗੁਰਦੁਆਰੇ ਦੀ।
ਹਾਂਜੀ-ਹਾਂਜੀ ਗੁਰਦੁਆਰੇ ਵਈ।
ਪੰਜੋਖਰਾ ਸਾਹਿਬ ਦੀ।
ਹਾਂ ਪ ਪੰਜੋਖਰਾ ਸਾਹਿਬ ਹਾਂਜੀ-ਹਾਂਜੀ ਬੋਲੋ।
ਨਹੀਂ, ਉਹਦਾ ਇਤਿਹਾਸ ਕੀ,
ਉਹ ਸਾਡੇ ਲਾਗੇ ਹੀ ਪੰਜੋਖਰਾ ਸਾਹਿਬ। ਗੁਰਦਆਰਾ, ਹਾਂਜੀ ਘੰਟੇ ਦਾ ਰਸਤਾ ਆ, ਤੇ ਉੱਥੇ ਮਤਲਬ, ਜਿਹੜੇ ਬੱਚੇ ਬੋਲਦੇ ਨਹੀਂ ਨਾ, ਬੋਲਦੇ ਨੀ ਸੁਣਦੇ ਨੀ ਜਾਂ ਫਿਰ ਹਕਲਾਂਉਂਦੇ ਆ ਥੋੜ੍ਹਾ - ਥੋੜ੍ਹਾ, ਜਾਂ ਫਿਰ ਤੋਤਲਾ ਬੋਲਦੇ ਆ। ਤੇ ਉਹਨਾਂ ਨੂੰ ਮਤਲਬ ਓਥੇ ਇਸ਼ਨਾਨ ਕਰਾਓ ਨਾ। ਇਸ਼ਨਾਨ ਕਰਾਓ ਪੰਜ ਐਤਵਾਰ ਆ ਗਿਆਰਾਂ ਐਤਵਾਰ ਸ਼ਰਧਾ ਨਾਲ ਮਤਲਬ। ਅਰਦਾਸ ਕਰਾਓ ਉੱਥੇ ਦੇਗ ਕਰਾਓ ਮਹਾਰਾਜ ਅੱਗੇ। ਤੇ ਬੱਚੇ ਠੀਕ ਹੋ ਜਾਂਦੇ ਉਹ। ਹੈਲੋ।
ਹਾਂਜੀ-ਹਾਂਜੀ।
ਮੈਂ ਕਿਹਾ ਉਹ ਬੱਚੇ ਠੀਕ ਹੋ ਜਾਂਦੇ ਜਿਹੜੇ ਮਤਲਬ ਭਰੋਸੇ ਨਾਲ ਆਉਣ। ਸ਼ਰਧਾ ਨਾਲ ਅਰਦਾਸ ਕਰਨ ਦੇ ਉਹ ਮਹਾਰਾਜ ਦੇ।
ਹਾਂਜੀ। ਹੈਲੋ।
ਮੈਂ ਕਿਹਾ ਗੁਰਦੁਆਰਾ, ਕਿੰਨਵੇਂ ਗੁਰੂ,
ਹਾਂਜੀ, ਇਹ ਇੱਥੇ ਮਹਾਰਾਜ ਇਹ ਕੀ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਦੁਆਰਾ ਆ, ਇੱਥੋਂ ਜਦੋਂ ਪੰਜਾਬ ਤੋਂ ਗੁਰੂ ਹਰਗ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਸੀ ਨਾ।
ਹਾਂਜੀ-ਹਾਂਜੀ।
ਉਦੋਂ ਰਸਤੇ ਚ ਆਉਂਦੇ ਫਿਰ ਇੱਥੇ ਉਹਨਾਂ ਨੇ ਵਿਸ਼ਰਾਮ ਕੀਤੇ ਸੀ। ਦਸ ਕੁ ਪੰਦਰਾਂ ਦਿਨ ਸ਼ਾਇਦ, ਤੇ ਉਦੋਂ ਫੇਰ ਇੱਕ ਪੰਡਿਤ ਸੀਗਾ ਇੱਥੇ ਪਿੰਡ ਵਿੱਚ ਪਜੌਖਰੇ ਪਿੰਡ ਚ, ਤੇ ਉਹ ਪੰਡਿਤ ਕਹਿੰਦਾ ਸੀ ਵੀ ਇੰਨੀ ਛੋਟੀ ਉਮਰ ਵਿਚ ਬਈ ਕੋਈ ਗੁਰੂ ਨੀ ਬਣ ਸਕਦਾ, ਬਈ ਉਹ ਹਜੇ ਬਾਲ ਤਾ ਚ ਸੀ ਨਾ ਛੇ ਕੁ ਸਾਲ ਦੀ ਉਮਰ ਸੀ। ਤੇ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋ ਗਈ ਸੀ, ਪਾਣੀ ਦਾ ਛੇਦ ਹਾਲ ਸੀ। ਤੇ ਉਹ ਫੇਰ ਪਰਖਣ ਲੱਗ ਗਿਆ ਮਹਾਰਾਜ ਨੂੰ। ਤੇ ਮਹਾਰਾਜ ਤੇ ਫੇਰ ਆਪ ਹੀ ਮਤਲਬ ਰੱਬ ਦਾ ਰੂਪ ਹੀ ਹਾ। ਤੇ ਮਹਾਰਾਜ ਨੇ, ਇੱਕ ਗੁੰਗੇ ਬੰਦੇ ਕੋ ਨਾ ਤੇ ਗੀਤਾ ਦੇ ਸਲੋਕ ਦੇ ਅਰਥ ਕਰਾਏ ਸੀ।
ਅੱਛਾ।
ਹਾਂਜੀ, ਉਹ ਗੂੰਗੇ ਬੰਦੇ ਦਾ ਨਾਮ ਸੀ ਛੱਜੂ ਛਿਰ। ਸਿਰ ਤੇ ਉਹ ਰੱਖੀ ਸੀਗੀ ਨਾਮ ਛੜੀ, ਛੜੀ ਰੱਖ ਕੇ ਫੇਰ ਸਾਰੇ ਗੀਤਾ ਦੇ ਸਲੋਕ ਜਿੰਨੇ-ਜਿੰਨੇ ਪੰਡਿਤ ਨੇ, ਉਹ ਨੇ ਅਰਥ ਪੜ੍ਹ ਕੇ ਸਣਾਏ ਸੀ, ਫਿਰ ਉਹ ਬੈਹਰਾ ਸੀ ਉਹ, ਉਹਨਾਂ ਨੇ ਫੇਰ, ਉਧਰੋਂ ਫੇਰ ਉਹਨਾਂ ਨੇ ਫਿਰ ਉੱਥੇ ਵਰਦਾਨ ਦੇਤਾ ਜਗ੍ਹਾ ਨੂੰ ਪੰਜ ਪਚੋਕੜਾ ਸਾਹਿਬ ਗੁਰਦੁਆਰੇ ਸਾਹਿਬ ਨੂੰ, ਵੀ ਇਥੇ ਕੋਈ ਵੀ ਮਤਲਬ ਜਿਹੜਾ ਬੱਚਾ ਬੋਲਦਾ ਨੀ ਹੈਗਾ ਇਸ਼ਨਾਨ ਕਰਕੇ ਸ਼ਰਧਾ ਨਾਲ ਦੇਗ ਚੜਾੲੇ, ਅਰਦਾਸ ਬੇਨਤੀ ਆਗੇ ਗੁਰੂ ਮਹਾਰਾਜ ਦੇ ਚਰਨਾ ਚ ਉਹਦਾ ਮਤਲਬ ਭਲਾ ਹੈਗਾ। ਤੇ ਫੇਰ ਹੁਣ ਆਏਤਆਰ ਉੱਥੇ ਬਹੁਤ ਮਤਲਬ ਮਾਨਤਾ ਹੋ ਗਈ ਹੁਣ ਦੀ ਕਾਫ਼ੀ ਬੱਚੇ ਉੱਥੋਂ ਠੀਕ ਵੀ ਹੋਏ ਆ ਬੱਚੇ ਵੀ ਵੱਡੇ ਵੀ ਬਜ਼ੁਰਗ ਜਿਹੜੇ ਹਕਲਉਂਦੇ ਆ, ਉਹਨਾਂ ਦਾ ਹੱਲਕਨਾ ਠੀਕ ਹੋ ਗਿਆ। ਮਤਲਬ ਸਪਸ਼ਟ ਬੋਲਣ ਲਾਗੇ। ਅੱਖਾਂ ਦੀ ਰੋਸ਼ਨੀ ਆਈ ਕਈਆਂ ਦੀ ਵਾਪਸ। ਪੰਜਾਬ ਤੋਂ ਵੀ ਆਂਦੇ ਤੁਹਾਡੇ ਇੱਥੇ, ਪੰਜਾਬ ਚੋ ਵੀ ਆਂਦੇ ਬੰਦੇ ਇਥੇ ਇਸ਼ਨਾਨ ਕਰਨ। ਤੇ ਫੇਰ ਉੱਥੇ ਇਸ਼ਨਾਨ ਵੀ ਕਰਦੇ ਆ, ਆਪਣੇ ਫਿਰ ਪਾਠ ਵੀ ਕਈਆਂ ਦੇ ਸੁੱਖੇ ਹੁੰਦੇ ਆ। ਫੇਰ ਉਹ ਪਾਠ ਵੀ ਕਰਦੇ ਨੇ, ਗਿਆਰਾਂ- ਗਿਆਰਾਂ, ਇੱਕੀ- ਇੱਕੀ ਪਾਠ ਕਰਦੇ ਨੇ। ਹੋਰ ਇਸ਼ਨਾਨ ਵਗੈਰਾ ਕਰਦੇ ਨੇ, ਅਰਦਾਸਾਂ ਕਰਾਂਦੇ ਨੇ। ਐਨ ਮਤਲਬ ਉੱਥੇ ਰੌਣਕ ਮੇਲੇ ਪੂਰੇ ਲੱਗੇ ਹੁੰਦੇ ਗੁਰਦੁਆਰੇ ਸਾਹਿਬ। ਸੰਡੇ ਨੂੰ, ਆਏ ਸੰਡੇ ਐਨ ਵਧੀਆ। ਗੁਰਦੁਆਰਾ ਬਣਾਇਆ ਦਾ, ਸਾਲ ਚ ਤਿੰਨ ਦਿਨ ਫੇਰ ਇੱਥੇ ਉਹ ਹੁੰਦਾ ਐ ਜੋੜ ਮੇਲਾ। ਸਾਲ ਚ ਤਿੰਨ ਦਿਨ ਜੋੜ ਮੇਲਾ ਹੁੰਦਾ ਐ ਇੱਥੇ, ਹੋਰ ਵੀ ਮਹਾਰਾਣੀ ਫਿਰ ਅੱਗੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਅੱਗੇ ਜਾ ਕੇ, ਦਿੱਲੀ ਗਏ ਸੀ ਜਦੋਂ। ਦਿੱਲੀ ਚ ਤਾਂ ਚੇਚਕ ਤੇ ਪਲੇਗ ਦੀ ਬਿਮਾਰੀ ਫੈਲੀ ਹੋਈ ਸੀ। ਹਾਂਜੀ- ਹਾਂਜੀ, ਉਦੋਂ ਫਿਰ ਉੱਥੇ ਰਹਿ ਕੇ, ਬੰਗਲਾ ਸਾਹਿਬ ਗੁਰਦੁਆਰਾ ਨਾ ਉੱਥੇ।
ਹਾਂਜੀ, ਹੈਗਾ ਇੱਕ
ਬੰਗਲਾ ਸਾਹਿਬ ਗੁਰਦੁਆਰੇ ਚ, ਉਹਨਾਂ ਨੇ ਸਾਰਿਆਂ ਸਾਰੇ ਦਿੱਲੀ ਅਰ ਚੇਚਕ ਦੀ ਬਿਮਾਰੀ ਖ਼ਤਮ ਕੀਤੀ ਸੀ। ਜਿਹੜਾ ਉੱਥੋ ਜਲ ਪੀਂਦੇ ਨਾ ਲੈ- ਲੈ ਕੇ।
ਹਾਂਜੀ।
ਦਰਬਾਰ ਸਾਹਿਬ ਦੇ ਬਾਹਰ ਨਿਕਲੋ, ਤੇ ਉੱਥੇ ਖੂਹ ਜਾ ਬਣਿਆ ਹੋਣਾ ਵੱਡਾ ਸਾਰਾ। ਇਥੇ ਸਵੇਰੇ ਸੇਵਾਦਾਰ ਜਲ ਪਿਆਂਦੇ ਸੰਗਤ ਨੂੰ। ਉਹ ਜਲ ਪਿਆ ਕੇ, ਗੁਰੂ ਜੀ ਨੇ ਸਾਰਾ ਚੇਚਕ ਅਤੇ ਪਲੇਗ ਦੀ ਬਿਮਾਰੀ ਦੂਰ ਕੀਤੀ ਦਿੱਲੀ ਦੀ, ਫੇਰ ਬਿਮਾਰੀ ਦਾ ਨਿਵਾਰਨ ਕਰਕੇ, ਮਹਾਰਾਜ ਜੀ ਨੇ ਫੇਰ ਆਪਣੇ ਮਤਲਬ ਚੋਲਾ ਛੱਡਤਾ ਸੀ। ਮਤਲਬ ਅਹ ਅੱਠ ਸਾਲ ਦੀ ਉਮਰ ਵਿੱਚ ਮਹਾਰਾਜ ਜੀ ਨੇ ਚੋਲਾ ਛੱਡਤਾ ਸੀ। ਹਾਂ ਤੇ ਇਹਨੇ ਮਹਾਰਾਜ ਜੀ ਨੇ ਇੱਥੇ ਪੰਚੋਕੜਾ ਸਾਹਿਬ ਵੀ ਵਰ ਦਿੱਤਾ। ਉੱਥੇ ਬੰਗਲਾ ਸਾਹਿਬ ਵੀ ਵਰ ਦਿੱਤਾ, ਵੀ ਉੱਥੇ ਗੂੰਗੇ ਬੱਚੇ ਬੋਲਣ ਲੱਗ ਜਾਣਗੇ।
ਅੱਛਾ।
ਹਾਂਜੀ- ਹਾਂਜੀ- ਹਾਂਜੀ, ਤੇ ਹੋਰ
ਕਈ ਵਾਰੀ ਆ ਨਾ ਘਟੀ ਜਾਣ
ਤੇ ਤੁਹਾਡੇ ਵੀ ਕੋਈ ਹੋਏ ਜਾਣਕਾਰੀ ਚ, ਹੈਲੋ। ਹੈਲੋ, ਮੈਂ ਕਹਿ ਰਿਹਾ ਤੁਹਾਡੀ ਵੀ ਕੋਈ ਜਾਣਕਾਰੀ ਚ ਹੋਏ ਕੋਈ ਬੱਚਾ ਇਹੋ ਜਾ।
ਨਹੀਂ ਸਾਡੇ ਵੀ ਇੱਕ ਰਿਲੇਟਿਵ- ਰਿਲੇਟਿਵ ਚ ਹੈਗਾ ਹੋਇਆ।
ਭੇਜੋ, ਉਹਦਾ ਬੋਲਣਾ ਸ਼ੁਰੂ ਹੋਜੂਗਾ।
ਹਾਂ ਸਾਡੇ ਰਿਲੇਟਿਵ ਚ ਹੈਗਾ ਜਿਹੜਾ ਬੱਚਾ ਉਹ ਖਲੋਂਦਾ ਥੋੜਾ ਹੈ।
ਹਾਂਜੀ ਹਾਂਜੀ ਕੋਈ ਨੀ ਇੱਥੇ ਸ਼ਸ਼ਨਾਨ ਕਰਾਓ, ਪੰਚੋਕੜਾ ਸਾਹਿਬ ਲਿਆ ਕੇ ਉਹਨੂੰ, ਠੀਕ ਹੋ ਜਾਊਗਾ ਉਹ। ਮਹਾਰਾਜ ਕਿਰਪਾ ਕਰਨਗੇ, ਕਿਸੇ ਦਾ ਭਲਾ ਹੁੰਦਾ ਏ। ਕਰਵਾ ਦੇਣਾ ਠੀਕ ਬਾਬਾ ਕ ਹੋਰ ਤੁਸੀਂ ਸੁਣਾਓ, ਠੀਕ- ਠਾਕ, ਰਾਜੀ ਤੁਸੀਂ ਸਾਰੇ।
ਹਾਂਜੀ, ਸਭ ਠੀਕ- ਠਾਕ।
ਉਹ ਮੈਂ ਕਿਹਾ ਅੱਜ- ਕੱਲ੍ਹ ਬੱਚੇ ਕੁਛ ਫਾਸਟ ਫੂਡ ਵੀ ਜ਼ਾਦਾ ਖਾਣ ਲੱਗ ਗੇ ਨਾ, ਤੇ ਤਾਂ ਕਰਕੇ ਬਿਮਾਰੀਆਂ ਵੀ ਫਾਲਤੂ ਜ਼ਿਆਦਾ ਵੱਧਣ ਲਾਗੀਆਂ।
ਅੱਛਾ।
ਹਾਂਜੀ- ਹਾਂਜੀ ਤੇ ਬੱਚੇ ਮਤਲਬ ਵਧਦੇ ਤੇ ਫੁਲਦੇ ਤੇ ਹੈ ਨੀ, ਘਰ ਦੀਆਂ ਖੁਰਾਕਾਂ ਹੁਣ ਪਹਿਲੇ ਜਿਹੀਆਂ ਤੇ ਰਹੀਆਂ ਨੀ।
ਸਾਡੇ ਚਾਚੇ ਤਾਏ ਦਾ ਮੁੰਡਾ ਇੱਕ ਹੈਗਾ, ਸਾਡੇ ਚਾਚੇ ਸਾਡੇ ਇੱਕ ਮੁੰਡਾ ਹੈਗਾ, ਉਹਨੂੰ ਇਨਫੈਕਸ਼ਨ ਬਹੁਤ ਜਲਦੀ ਹੋਈ ਗੀ।
ਹੂੰ, ਇਨਫੈਕਸ਼ਨ ਹੋਗੀ, ਤਾਂ ਮੈਂ ਕਹਿਣ ਲਿਆ ਬੱਚੇ ਬਜ਼ਾਰੋਂ ਚੌਮੀਨ, ਬਰਗਰ
ਤੇ ਮੋਮੋਸ ਵਗੈਰਾ ਖਾ ਲੈਂਦੇ, ਆਂਤਾ ਉਤ ਜੰਮ ਜਾਂਦੇ ਉਹ
ਮੈਂ ਦਾਂ ਹੁੰਦਾ ਨਾ ਰਾਹ ਤੇ
ਹਾਂਜੀ-ਹਾਂਜੀ, ਹਜਮ ਹੁੰਦਾ ਨੀ ਉਹ ਤੇ, ਪਰਜਮ ਹੁੰਦਾ ਨੀ ਉਹ ਫੇਰ ਦਿੱਕਤ ਦ ਹਿੰਦਾ ਬਾਅਦ ਚ ਸਰੀਰ ਨੂੰ ਨਾ ਸਰੀਰ ਬਣਦੇ ਵਧੀਆ। ਤੇ ਸਾਰ ਆਟ ਲੱਗਦੀਆਂ, ਹੈਗੇ ਨਹੀਂ। ਸਚ ਹੈਗੇ ਨਹੀਂ?
ਕਿੰਣੇ ਮੈਂਡ ਗੱਲਦੇ,
ਹਾਂਜੀ-ਹਾਂਜੀ, ਫਾਸਟ ਫੂਡ ਤਾਂ ਮੈਂ ਕਹਿ ਰਿਹਾ ਦੁਨੀਆਂ ਬਹੁਤ ਖਾਂਦੀ ਵਿਆਹਾਂ ਸ਼ਾਦੀਆਂ ਚ ਵੇਖ ਲਓ।
ਅਟ ਕੇ ਪੂਰੇ ਦਸ ਮਿੰਟ ਤੇ ਕੱਟ ਦੇਣੇੇ ਮੈਨੂੰ ਨੀ ਇਹਦਾ
ਹੈਲੋ।
ਹਾਂਜੀ।
ਆਡੇ ਹੀ ਮੈਂ ਕਿਹਾ, ਇੱਕ ਮਹੱਲੇ ਮੁੰਡਾ ਬੜਾ ਫਾਸਟ ਫੂਡ ਖਾਂਦਾ। ਆਹ ਆਹ ਕਿੰਨੇ ਬੋਲ ਹਦੇ ਵਾ
ਇਨਫੈਕਸ਼ਨ ਬਹੁਤ ਜ਼ਿਆਦਾ ਵੱਧਦੀ ਹੁੰਦੀ। ਹੋ ਜਾਦਾ।
ਬਿਮਾਰੀ ਜਾਂਦੀ ਹੈ।
ਇਨਫੈਕਸ਼ਨ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇੰਫੈਕਸ਼ਨ ਵੀ ਵੱਧ ਹੁੰਦੀ।
ਹੈਲੋ।
ਇਨਫੈਕਸ਼ਨ ਵੀ ਵੱਧਦੀ ਹੁੰਦੀ ਆ।
ਸ਼ਰੀਰ ਚ ਰਹਿੰਦੀ ਹੈ।
ਹਾਂਜੀ-ਹਾਂਜੀ ਵੱਧ ਹੁੰਦੇ,
ਇਨਫੈਕਸ਼ਨ ਵਾਜ ਜਾਂਦੀ ਖੂਨ ਦੀ ਕਮੀ ਹੋ ਜਾਂਦੀ, ਗਰੋਸ ਨੀ ਹੁੰਦੀ।
ਗਰੇ ਮੈਂ ਕਿਹਾ ਮੇਰਾ ਸੀ ਆਵਾਂ,
ਫਾਸਟਫੂਡ ਜ਼ਿਆਦਾ ਨਹੀਂ ਖਾਣੇ ਚਾਹੀਦਾ, ਇਨਾ ਇਹ ਹੈ ਮਟਾਪ ਤੇ ਉਹਨੂੰ ਮੋਟਾਪਾ ਵੱਧ ਜਾਂਦਾ
ਮੋਟਾਪਾ ਪਾਣੀ ਮੋਟਾਪਾ ਜਾਂਦਾ
ਪਰ ਕ੍ਰਿਕਟ ਹੀ ਗਿਦਾ ਪਿਆ, ਗਿਨਦੇ ਵੀ ਨਹੀਂ ਸਕਿਨ, ਸਕਿੰਨ ਵੀ ਨਹੀਂ ਫਿੱਟ ਰਹਿੰਦੀ। ਬੋਡੀ ਵੀ ਨਹੀਂ ਫਿੱਟ ਰਹਿੰਦੀ ਮੈਂ ਕਿਹਾ ਹੈਲੋ।
ਹੈਲੋ।
ਹੈਲੋ।
ਮੈਂ ਕਿਹਾ ਸਹੀ ਕਹਿਣ ਮੋਟਾਪਾ ਵੱਧ ਜਾਂਦਾ ਸਰੀਰ ਖਰਾਬ ਹੋ ਜਾਂਦਾ ਸਾਰਾ। ਹੋਰ ਬਿਮਾਰੀਆਂ ਹੋ ਜਾਂਦੀਆਂ ਖੂਨ ਗਾੜਾ ਹੋ ਜਾਂਦਾ। ਲੋਕਾਂ ਨੂੰ ਫੇਰ ਹੋਰ ਵੱਡੀ ਬਿਮਾਰੀ ਹੋ ਜਾਂਦੀ ਕਿ ਕੀ ਲੱਗ ਜਾਂਦਾ ਹਾਰਟਅਟੈਕ ਹੋਈ। ਮਤਲਬ ਬਿਮਾਰੀਆਂ ਦਾ ਘਰ ਆ ਵ
ਸਾਡੇ ਵੀ ਦੇਖੋ ਇਹ ਵੀ ਕਰਨੀ ਬਣਾ
ਤੇ ਤੁਸੀਂ ਤਾਂ ਨਹੀ ਹਲੇ
ਨਹੀਂ ਨਹੀਂ ਅਸੀਂ ਤਾਂ ਬਹੁਤ ਘੱਟ ਖਾਹੀਦਾ ਵਾ ਮਹੀਨੇ ਘੱਟੋ, ਘੱਟ ਤਿੰਨ ਕੁ ਜਾਂ ਚਾਰ ਵਾਰੀ ਖਾਈ ਦਾ।
ਅ ਚਲੋ ਠੀਕ ਆ ਭਾਜੀ ਓਕੇ ਤੁਹਾਡੇ ਨਾਲ ਗ ਓਕੇ ਮਹਾਰਾਜ ਸਤਿ ਸ੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ ਜੀ।